ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਭੈਣ ਜੀ ਕੀ ਹਾਲ ਏ, ਕੀ ਕਰਦੇ ਪਏ ਸੀ?
ਹਾਂਜੀ ਕੁਛ ਨੀ ਬਸ ਬੈਠੇ ਹੋਏ ਸੀ ਭੈਣਜੀ ਅੱਜ ਕਿਸ ਤਰਾਂ ਯਾਦ ਕਰ ਲਿਆ ਤੁਸੀ।
ਬਸ ਭੈਣ ਜੀ ਮੈਂ ਵੀ ਬੈਠੀ ਹੋਈ ਸੀ, ਮੈਂ ਸੋਚਿਆ ਤੁਹਾਨੂੰ ਫੋਨ ਕਰ ਲਾ। ਕਿੰਨੇ ਦਿਨ ਹੋ ਗਏ ਤੁਹਾਨੂੰ ਫੋਨ ਨੀ ਕੀਤਾ, ਬਸ ਫੇਰ ਕਰ
ਏਂਵੇ ਸੀ ਮੈਂ ਕਿਹਾ ਭੈਣਜੀ ਦਾ ਨਾ ਮੇਲ ਹੋਇਆ ਵੇ, ਨਾ ਫੋਨ ਆਇਆ, ਭੈਣ ਜੀ ਪਤਾ ਨੀ ਨਾਰਾਜ਼ ਨੇ ਕਿਸ ਗੱਲ ਤੋਂ।
ਨਾ-ਨਾ, ਭੈਣ ਜੀ ਮੈਂ ਕਿਸ ਗੱਲ ਤੋਂ ਨਾਰਾਜ਼ ਹੋਣਾ।
ਹਾ, ਨਹੀ ੳਹ ਦਿਨ ਉਹ ਗੱਲ ਹੋ ਗਈ ਸੀ ਨਾ।
ਭੈਣ
ਮੈਂ ਹਾਂਜੀ ਬਸ ਮੈਂ ਤੁਹਾਨੂੰ ਜਵਾਬ ਦੇ ਤਾ ਸੀ ਨਾ ਕੱਪੜੇ ਸੀਣ ਤੋਂ।
ਨਈ-ਨਈ ਭੈਣ ਜੀ ਕੋਈ ਗੱਲ ਨਹੀ, ਐ ਤੇ ਹੁੰਦਾ ਰਹਿੰਦਾ, ਮੈਂ ਨਾਰਾਜ਼ ਨੀ ਹੈਗੀ। ਬਸ ਭੈਣ ਜੀ,
ਭੈਣਜੀ ਨਾਰਾਜ਼ ਹੋ ਗਏ ਨੇ।
ਨਾ-ਨਾ ਭੈਣ ਜੀ ਮੈਂ ਤੇ ਬਸ ਇੱਥੇ ਆਈ ਦੀ ਸੀ ਨਾ ਪੰਜਾਬ ਅਪਣੀ ਮਾਸੀ ਦੇ ਘਰ ਬਸ ਉੱਥੇ ਹੀ ਬਿਜ਼ੀ ਹੈਗੀ ਸੀ ਮੈਂ ਤਿੰਨ-ਚਾਰ ਦਿਨ, ਇਸ ਕਰਕੇ ਮੈਂ ਤੁਹਾਨੂੰ ਫੋਨ ਨੀ ਕੀਤ ਤਾਂ ਮੈਂ ਕਿਆ
ਅੱਛਾ।
ਹੁਣ ਕਰ ਲਾ ਤੁਹਾਨੂੰ ਫੋਨ, ਬੜਾ ਟਾਈਮ ਹੋ ਗਿਆ ਨਾ। ਤੁਸੀਂ ਸੁਣਾਓ ਭੈਣ ਜੀ ਕਿੱਥੇ, ਮੈਂ ਦੇ ਮੈਂ ਸੁਣਿਆ ਤੁਸੀਂ ਘੁੰਮਣ ਗਏ ਦੇ ਸੀ।
ਹਾਂਜੀ, ਘੁੰਮਣ ਗਈ ਹੋਈ ਸੀ ਮੈਂ ਕੁਲੂ ਮਨਾਲੀ,
ਅੱਛਾ ਭੈਣ ਜੀ, ਫਿਰ ਕਿੱਥੇ-ਕਿੱਥੇ ਘੁੰਮ ਕੇ ਆਏ ਉੱਥੇ?
ਹਾਂਜੀ, ਬਸ ਅੱਗੇ ਅਸੀਂ ਗਏ ਆ, ਮਨੀਕਰਨ ਵੀ ਗਏ ਆ।
ਮਨੀਕਰਨ ਸਾਹਿਬ ਗੁਰਦੁਆਰਾ ਐ ਨੇ ਓ ਤੇ।
ਹਾਂਜੀ, ਗੁਰਦੁਆਰਾ।
ਫੇਰ ਕਿਵ
ਹਾਂਜੀ, ਬੋਤ ਵਧੀਆ ਗੁਰਦੁਆਰਾ ਬਣਿਐ। ਗੁਰਦੁਆਰਾ ਵਧੀਆ ਬਣਿਐ ਦੇ ਓ।
ਹਾਂਜੀ ਭੈਣ ਜੀ, ਹਿਸਟਰੀ ਕੀ ਏ ਗੁਰਦੁਆਰੇ ਦੀ?
ਓਸ ਹਿਸਟਰੀ, ਹਿਸਟਰੀ ਤੇ ਮੈਨੂੰ ਨੀ ਪਤਾ ਹੈਗਾ। ਵੈਸੇ ਮਤਲਬ ਗੁਰਦੁਆਰਾ ਸੈਬ ਬੋਤ ਅੱਛਾ ਬਣਿਆ ਐ, ਉਥੋਂ ਗਰਮ ਝਰਨਾ ਨਿ ਨਿਕਲਦੈ ਗਰਮ ਪਾਨੀ ਏ, ਉਥੇ ਮਤਲਬ ਚਾਵਲ ਚੂਅਲ ਵਗੈਰਾ ਐਵੇਂ ਗਰਮ ਬੋ ਪਾਨੀ ਦੇ ਵਿਚ ਈ ਬਣ ਜਾਂਦੇ ਨੇ। ਦੋ ਨੀਆਂ ਦੇ ਵਿਚ ਬਾਨ ਦੇ ਨੇ ਔਰ ਪਾਨ ਬਣ ਕੇ ਬਾਰ ਆ ਜਾਂਦੇ ਨੇ ਚਾਵਲ-ਚੂਵਲ।
ਵਾਅ ਸਈ ਐ, ਮੈਂ ਮਨਾਲੀ ਗਈ ਦੀਆ ਮੈਂ ਮਨੀਕਰਨ ਸਾਬ ਨੀ ਗਈ ਦੀ, ਹੁਣ ਸੋਚ ਨੀਆ ਕਿ ਸਲਾਹ ਬਨਾਨੇ ਆ ਜਾਨ ਦੀ। ਵੈਸੇ ਵੀ ਹੁਨ ਛੁੱਟੀਆਂ ਨੇ ਘਾਰ ਬੋਰ ਈ ਹੋ ਰੇ ਆਂ, ਕਿਤੇ ਘੁੰਮ ਆਂਨੇ ਆਂ।
ਚਲੋ ਰਾੱਲ ਕੇ ਚੱਲਨੇ ਆਂ, ਅਸੀ ਵੀ ਮੈਂ ਵੀ ਬਾੱਸ ਥੋੜੀ ਦੇਰ ਵਾਸਤੇ, ਅੱਧੇ ਘੰਟੇ ਵਾਸਤੇ ਈ ਬਾੱਸ ਗਏ ਆਂ। ਅਸੀ, ਹਾਂਜੀ। ਨਾਲ ਈ ਵਾਪਸੀ, ਸਾਰੇ ਤੂਆਡੇ ਭਾਜੀ ਕ੍ਹਾਲੇ ਪੈ ਗਏ, ਨਾਲੇ ਈ ਵਾਪਸੀ ਆਗੇ ਆਂ ਅਸੀ।
ਅੱਛਾ, ਅੱਛਾ ਭੈਨ ਜੀ।
ਹਾਂ, ਹਾਂਜੀ। ਹਾਂਜੀ, ਹੋਰ ਕੁੱਲੂ ਤੂਆਡਾ ਕੋਈ ਰਿਸ਼ਤੇਦਾਰ ਏ?
ਓ ਸਲਾਅ ਹਾਂਜੀ ਭੈਨ ਜੀ?
ਅੱਛਾ ਹਾਂਜੀ ਚਲ ਹਾਂਜੀ ਸਲਾਹ ਬਨਾਓ ਚੱਲਨੇ ਆਂ।
ਹਾਂ, ਬਨਾਨੇ ਆਂ ਸਲਾਅ, ਜਾਵਾਂਗੇ।
ਹਾਂਜੀ, ਨੀ ਮੇਰਾ ਤੇ ਮਨ ਹੋਰ ਕਿਧਰੇ ਜਾਨ ਤੇ ਹੈਗਾ ਵੇ, ਮੈਂ ਕੇਆ ਭੈਨ ਜੀ ਨੂੰ ਕਵਾਂਗੀ, ਅਸੀ ਕਿਦਰੇ ਹੋਰ ਕਿਦਰੇ ਘੁੰਮ ਆਂਨੇ ਆ। ਥਾਈਲੈਂਡ ਵਗੈਰਾ ਨਾ ਚਲੀਏ?
ਚਲੋ ਭੈਨ ਜੀ ਚ ਚਲਨਾ ਹੈ ਵਈ, ਥਾਈਲੈਂਡ, ਥਾਈਲੈਂਡ ਛੱਡੋ ਮੈਂ ਤੇ ਕੈਹਨੀ ਆਂ ਬਾਲੀ ਚੱਲਨੇ ਆ ਘੁੰਮਨ, ਬਾਹਰ ਜਾਨਾ ਈ ਏ ਤੇ। ਬੜੀ ਵਦੀਆ ਜਗਹ ਐ, ਮੈਂ ਸੁਨੇਆ ਬੜੀ ਵਦੀਆ ਜਗਾਹ, ਘੁੰਮਣ ਅਲੀ ਜਗਹ ਐ
ਅੱਛਾ, ਚਲੋ ਜਿੱਥੇ ਤੁਸੀ ਕੌਗੇ। ਜਿੱਥੇ ਤੂਸੀ ਕੌਗੇ, ਓਥੇ ਈ ਚਲੇ, ਹਾਂਜੀ ਸਲਾਹ ਬਨਾ ਲੋ।
ਹੋਰ ਸ਼ੋਪਿੰਗ-ਸ਼ੂਪਿੰਗ ਵੀ ਕਰ ਆਨੇ ਆਂ, ਕੱਪੜੇ-ਕੁਪੜੇ ਲੈ ਆਨੇ ਆਂ। ਤੇ ਚਲਨੇ ਆਂ ਫੇਰ ਬਾਲੀ।
ਹਾਂਜੀ, ਵੈਸੇ ਐ ਕਿਸ ਜਗਾਹ ਤੇ ਹੈਗੈ?
ਕੀ?
ਬਾਲੀ ਕਿਸ ਜਗਾਹ ਤੇ ਹੈਗਾ ਐ?
ਐ ਮੇਰੇ ਖਆਲ ਅਲ ਇਂਡੋਨ
ਅੱਛਾ, ਅੱਛਾ।
ਹਾਂਜੀ, ਭੈਣ ਜੀ
ਅੱਛਾ, ਹਾਂ, ਹਾਂਜੀ ਚੱਲਾਂਗੇ, ਹੋਰ ਸੁਨਾਓ?
ਬਸ ਭੈਨ ਜੀ ਵਧੀਆ, ਬੈਠੇ ਹੋਏ ਆਂ। ਬੋਰ ਹੋਨੇ ਪੇਆਂ, ਕੁੱਛ ਹੈ ਈ ਨੀ ਕਰਨ ਨੂੰ। ਕਾੱਲ ਗਈ ਸੀ ਬਾਜਾਰ ਅਸੀ, ਸੋਚੇਆ ਆਏ ਦੇਆਂ, ਕਿੱਥੇ ਘੁੰਮ ਫਿਰ ਈ ਆਨੇ ਆਂ।
ਅੱਛਾ, ਅੱਛਾ। ਭੈਨਜੀ ਕਿੱਥੇ ਗਰਮੀ ਦੇ ਵਿਚੱ ਕਿੱਥੇ ਨਿਕਲੇਆ ਜਾਂਦਾ ਜੇ, ਇੰਨੀ ਗਰਮੀ ਜੇ।
ਬੜੀ ਜਾਦਾ ਗਰਮੀ, ਪੰਜਾਬ ਨਾ ਭੈਨ ਜੀ ਪੰਜਾਬ ਇਚ ਤੇ ਇੰਨੀ ਗਰਮੀ ਪਈ ਦੀ ਹੈ ਨਾ, ਬਿਲਕੁਲ ਬਾਰਿਸ਼ ਹੀ ਨਹੀਂ ਹੋ ਰਹੀ ਧੁੱਪ
ਅੱਛਾ ਏਥੇ ਤੇ ਬੜੀਆਂ ਬਾਰਿਸ਼ਾਂ ਹੋ ਰਹੀਆਂ ਨੇ
ਅੱਛਾ ਭੈਣ ਜੀ ਫਿਰ ਲਾਈਟ ਨਹੀਂ ਜਾਂਦੀ
ਨਹੀਂ ਲਾਈਟ ਵੀ ਗਈ ਰਹਿੰਦੀ ਹੈ ਰਾਤੀ ਇੰਨੀ ਲਾਈਟ ਗਈ ਦੀ ਸੀ ਇੰਨੀ ਦੇਰ ਲਾਈਟ ਗਈ ਰਹੀ ਹੈ ਰਾਤੀ
ਹਾਏ
ਹਾਂਜੀ ਫੇਰ ਵੀ ਨਾ ਬਾਰਿਸ਼ ਕਰਕੇ ਨਾ ਥੋੜਾ ਠੰਡਾ ਹੀ ਮੌਸਮ ਸੀ
ਅੱਛਾ ਅੱਛਾ
ਹਾਂਜੀ
ਇੱਥੇ ਤੇ ਬਿਲਕੁਲ ਵੀ ਬਾਰਿਸ਼ ਨਈ ਆ ਰਈ। ਹਜੇ ਤਾਂ ਭੈਣ ਜੀ ਕੁਛ ਨਈ ਮਨਾਇਆ ਬਣਾ ਅ ਅਸੀਂ ਕਿੱਥੇ ਜਾਣ ਦੀ ਸਲਾਹ ਬਣਾ ਰਏ ਆਂ। ਦੇਖੋ ਬਣਦੀ ਏ ਕਿ ਨਈ ਸੋਚ ਰਿਆ ਕਿਤੇ ਘੁੰਮ ਆਣੇ ਆਂ।
ਅੱਛਾ ਹਾਂਜੀ ਘੁੰਮ ਆਓ-ਘੁੰਮ ਆਓ ਵਾਪਸੀ ਕਦੋਂ ਦੀ ਤੁਹਾਡੀ
ਅਸੀਂ ਸੋਚ ਰਏ ਆਂ ਕਿ ਸੰਡੇ ਨੂੰ ਜਾਂ ਫਰਾਈਡੇ ਨੂੰ ਦੇ ਦੇਖੋ ਆਣੇ ਆਂ ਬਾਕੀ ਜਦੋਂ ਸਾਨੂੰ ਲੈਣ ਆਣਗੇ ਤਾਂ ਹੀ ਆਵਾਂਗੇ।
ਅੱਛਾ ਨਈ ਤੁਸੀਂ ਕੈ ਰਏ ਸੀ ਨਾ ਅਨੰਦਪੁਰ ਸਾਹਿਬ ਵੀ ਜਾਣਾ।
ਹਾਂਜੀ-ਹਾਂਜੀ ਵਾਪਸੀ 'ਚੀ ਜਾਵਾਂਗੇ ਅਨੰਦ
ਅੱਛਾ-ਅੱਛਾ-ਅੱਛਾ ਅੱਛਾ-ਅੱਛਾ ਜੀ ਹੋਰ ਸੁਣਾਓ। ਹੋਰ ਠੀਕ ਏ ਸਭ ਹਾਂਜੀ। ਅ ਭੈਣ ਜੀ ਤੁਹਾਡੇ ਇੱਥੇ ਅ ਅਗਰਵਾਲ ਦੀ ਦੁਕਾਨ ਹੈਗੀ ਏ।
ਹਾਂਜੀ ਭੈਣ ਜੀ।
ਹਾਂਜੀ ਉੱਥੇ ਸੂਟ ਵਗੈਰਾ ਮਿਲਦੇ ਨੇ।
ਹਾਂਜੀ ਭੈਣ ਜੀ ਮਿਲਦੇ ਨੇ ਬੜੇ ਵਧੀਆ- ਵਧੀਆ ਮਿਲਦੇ ਨੇ। ਨਾ-ਨਾ ਭੈੇਣ ਜੀ ਸੂਟ ਵੀ ਹੁੰਦੇ ਨੇ ਅਤੇ ਜੈਂਟਸ ਕੱਪੜੇ ਵੀ ਹੁੰਦੇ ਨੇ। ਉਦੇ ਸੂਟ ਨਾ ਇੰਨੇ ਵਧੀਆ ਨਈ ਹੁੰਦੇ।
ਅੱਛਾ
ਹਾਂਜੀ ਭੈਣ ਜੀ।
ਹਾਂਜੀ-ਹਾਂਜੀ ਚਲ ਜਿੱਥੋਂ ਵਧੀ ਅੱਛਾ 'ਚ ਚਲੋ ਪੈਸੇ ਵੀ ਖਰਚਣੇ ਫਿਰ ਐਵੇਂ ਵਧੀਆ ਦੁਕਾਨ ਤੋਂ ਹੀ ਲਓ ਨਾ ਫਿਰ
ਗੱਲ ਏ ਭੈਣਜੀ ਜੈਂਟਸ ਦੇ ਤੇ ਫਿਰ ਵੀ ਵਧੀਆ ਲੇਡੀਜ਼
ਅੱਛਾ-ਅੱਛਾ ਹੋਰ ਸੁਣਾਓ ਹਾਂਜੀ ਹੋਰ
ਸੁਣਿਆ ਜਨਤਾ ਆਲੇ ਦੀ ਦੁਕਾਨ ਤੇ ਵੀ ਬੜੇ ਸੋਣੇ-ਸੋਣੇ ਸੂਟ ਮਿਲਦੇ ਨੇ ਤੁਸੀਂ ਲਿੱਤੇ ਨੇ ਕਦੀ
ਅੱਛਾ ਨਈ ਜਨਤਾ ਵਾਲੀ ਦੁਕਾਨ ਤੇ ਅਸੀਂ ਕਦੇ ਨਈ ਗਏ।
ਅੱਛਾ-ਅੱਛਾ
ਹਾਂ ਹਾਂਜੀ।
ਹੋਰ ਸੁਣਾਓ ਭੈਣ ਜੀ ਤੁਸੀਂ ਕੀ ਬਣਾਇਆ ਅੱਜ ਫਿਰ
ਅੱਜ-ਅੱਜ ਅਸੀਂ ਦੇਖੋ ਆਲੂ ਪੂੜੀਆਂ ਬਣਾਵਾਂਗੇ।
ਅੱਛਾ-ਅੱਛਾ ਵਾਹ ਆਲੂ ਪੂੜੀਆਂ ਵਧੀਆ
ਹੋਰ ਸੁਣਾਓ।
ਹੋਰ ਸੁਣਾਓ ਭੈਣ ਜੀ।
ਹੋਰ ਠੀਕ ਏ ਭੈਣ ਜੀ ਬਸ ਗਰਮੀ ਏਨੀ ਏ। ਨਾ ਕੁਛ ਬਣਾਣ ਤੇ ਦਿਲ ਕਰਦਾ ਤੇ ਖਾਣਾ ਤੇ ਹੈ ਈ ਏ ਭੁੱਖ ਤੇ ਲੱਗੇਗੀ।
ਸਈ ਗੱਲ ਏ ਭੈਣ ਜੀ ਕੁਛ ਵੀ ਬਣਾਣ ਤੇ ਦਿਲ ਈ ਨਈ ਕਰਦਾ ਇੰਨੀ ਗਰਮੀ ਹੁੰਦੀ ਏ ਰਸੋਈ 'ਚ ਖੜ੍ਹੇ ਵੀ ਨਈ ਹੋਇਆ।
ਹਾਂ ਨਾ-ਨਾ ਖੜੇ ਨਈ ਹੋਇਆ ਜਾਨ ਸਾਡੇ ਤਾਂ ਬੱਚੇ ਈ ਰਸੋਈ ਵਿੱਚ ਲੱਗੇ ਰੈਂਦੇ ਨੇ ਭੈਣ ਜੀ ਕੀ ਕਰੀਏ। ਬੱਚੇ ਸਾਰਾ ਦਿਨ ਕਦੀ ਸ਼ਰਬਤ ਬਣਾਂਦੇ ਨੇ ਕਦੀ ਕੋਈ ਚੀਜ਼ ਬਣਾਂਦੇ ਨੇ। ਕਦੀ ਕੋਈ ਚੀਜ਼ ਬਣਾਂਦੇ ਨੇ ਐ ਛੁੱਟੀਆਂ ਕਰਕੇ ਨਾ
ਹੂੰ
ਬੱਚੇਆਂ ਦਾ
ਬੱਚਿਆਂ ਦੇ ਵੀ
ਹਾਂ। ਬੱਚੇਆਂ ਨੂੰ ਹਰ ਵਕਤ ਭੁੱਖ ਲੱਗਦੀ ਐ।
ਸਈ ਗੱਲ ਐ।
ਹਾਂਜੀ ਓ ਸਾਨੂੰ ਨੀ ਕੈਣਗੇ ਨਾ ਆਪਣੇ ਆਪ ਈ ਲੱਗ ਜਾਂਦੇ ਨੇ ਰਸੋਈ ਚ
ਐ ਤੇ ਫੇਰ ਵਦੀਆ ਆਪਣੇ ਆਪ ਬਣਾ ਕੇ ਖਾ ਲੈਂਦੇ ਨੇ ਤਾਂਹੀ।
ਹਾਂਜੀ। ਸਾਡੀ ਓ ਛੋ ਛੋਟੀ ਬੇਟੀ ਏ ਨਾ ਓ ਬਣਾ ਬਣੂ ਨੂੰ ਲੈਂਦੀ ਐ।
ਅੱਛਾ।
ਹਾਂਜੀ।
ਹੋਰ ਸੁਣਾਓ?
ਹੋਰ ਠੀਕ ਐ ਸਬ। ਹੋਰ? ਹੋਰ ਤੁਆਡੇ ਮੰਮੀ ਪਾਪਾ ਵੀ ਨਾਲ ਗਏ ਨੇ?
ਨਈ-ਨਈਂ ਭੈਣ ਜੀ ਮੇਰੀ ਮੰਮੀ ਗਈ ਦੀ ਐ ਬਸ ਪਾਪਾ ਨੀ ਗਏ ਤੇ ਪਾਪਾ ਤਾਂ ਘਰ ਈ ਨੇ। ਪਾਪਾ ਈ ਆਣਗੇ ਲੈਂਨ ਤੇ ਸਾਨੂੰ।
ਅੱਛਾ।
ਹਾਂਜੀ-ਹਾਂਜੀ, ਹੋਰ ਤੁਹਾਡੇ ਗੁਆਂਢੀਆਂ ਦਾ ਕੁੱਤਾ ਠੀਕ ਐ?
ਹਾਂਜੀ ਠੀਕ ਐ। ਹਾਂਜੀ ਸਾਡੇ ਓ ਇੱਕ ਭੈਣਜੀ। ਗਏ ਦੇ ਸਾਨੂੰ ਓ ਆ ਗਏ ਨੇ ਕੱਲ, ਨਾਲ ਓਨਾਂ ਦਾ ਬੇਟਾ ਟਾ ਆਏਆ। ਭੈਣਜੀ ਬਸ ਕੁਛ ਨਾ ਪੁੱਛੋ ਓ ਤੇ ਬਸ ਇੰਜ ਈ ਐ।
ਇੰਜ ਈ ਐ।
ਹਾਂਜੀ, ਬਸ ਚਲੇ ਜਾਣਾ ਅੱਜ। ਕੱਲ ਚਲੇਆ ਜਾਏਗਾ। ਹੂੰ ਹਾਂਜੀ, ਓਥੇ ਕੰਮ ਕਰਦੈ ਨਾ। ਹਾਂਜੀ।
ਆਪਣੀ ਬੇਟੀ ਵੀ ਲੈ ਕੇ ਆਏਆ?
ਨਈਂ-ਨਈ ਵਾਪਸੀ ਐ ਨਾ ਓਦੀ
ਅੱਛਾ-ਅੱਛਾ।
ਹਾਂਜੀ-ਹਾਂਜੀ।
ਅੱਛਾ, ਫੇਰ ਏਅਰਪਲੇਨ ਤੋਂ ਈ ਆਏ ਨੇ?
ਹਾਂਜੀ।
ਅੱਛਾ-ਅੱਛਾ ਵਦੀਆ ਐ ਤੇ।
ਹਾਂਜੀ, ਬਸ ਕੱਲੇ ਆ ਨੀ ਸਕਦੇ ਸੀ ਨਾ ਭੈਣ ਜੀ।
ਸਈ ਗੱਲ ਐ ਹਾਂ ਕੱਲੇ ਕਿਵੇਂ ਔਂਦੇ।
ਕਦੀ ਆਏ ਵੀ ਨੀ ਨਾ ਕੱਲੇ।
ਓ ਵੀ ਏਅਰਪਲੇਨ ਤੇ ਪੈਲੀ ਵਾਰ ਡਰ ਲੱਗਦੈ। ਹੂੰ।
ਹਾਂਜੀ, ਹੋਰ ਸੁਣਾਓ?
ਬਸ ਭੈਣ ਜੀ ਠੀਕ ਐ।
ਹਾਂਜੀ ਠੀਕ ਐ ਭੈਣ ਜੀ, ਹਾਂਜੀ ਹਾਂਜੀ ਭੈਣ ਜੀ।
ਚਲੋ ਭੈਣ ਜੀ ਕਰਾਂਗੀ ਫਿਰ ਮੈਂ ਤੁਹਾਡੇ ਨਾਲ ਗੱਲ, ਠੀਕ।
ਠੀਕ।